ਹਾਂਜੀ, ਹੈਲੋ
ਸਸ ਸੀ੍ ਕਾਲ। ਵਧੀਆ ਜੀ ਵਧੀਆ। ਤੁਸੀ ਸੁਣਾਓ?
ਅੱਛਾ ਮੀਂਹ ਮੂ ਪੈਂਦਾ ਪੇਆ?
ਹਾਂ ਮੀਹ ਤੇ ਆ ਰੇਆ।
ਅੱਛਾ ਸਾਡੇ ਏਥੋਂ ਨੀ ਆਂਦਾ ਪੇਆ। ਮੀਂਹ ਆ ਪੈ ਕੇ ਗਰਮੀ ਹੋਰ ਹੋਜੇਗੀ।
ਹਾਂ ਗੁੰਮਾ ਹੋਗੇਆ ਐ।
ਕੀ ਬਣਾ ਲਿਆ ਫੇਰ ਅੱਜ?
ਅੱਜ ਅਸੀ ਰਾਜਮਾ- ਚਾਵਲ ਬਣਾਏ ਆ।
ਅੱਛਾ, ਕਿੱਦਾਂ ਬਣਾਏ ਰਾਜਮਾ?
ਅਸੀਂ ਤੇ ਇੰਝ ਬਣਾ ਦੇਣੀ ਆ ਉਬਾਲ ਕੇ ਤੜਕਾ ਲਾ ਕੇ।
ਤੇ ਤੜਕੇ ਵਿੱਚ ਵੀ ਕੀ- ਕੀ ਪਾਉਂਦੇ ਹੋ?
ਤੇ ਜੋ ਬੇਸਿਕ ਮਸਾਲੇ ਆ ਲਸਣ, ਪਿਆਜ, ਅਦਰਕ, ਲਸਣ।
ਅੱਛਾ ਤੇ ਰਾਜਮਾਂ ਚੋਲ ਈ ਬਣਾ ਰਹੇ ਰੋਟੀਆਂ ਨੀ ਬਣਾਈਆਂ ਨਾਲ।
ਸਭ ਕੁਝ ਬਣਾਇਆ ਜਿਹਨੂੰ ਚਾਵਲ ਪਸੰਦ ਉਹਨੂੰ ਚਾਵਲ ਦੇ ਤੇ ਐ। ਜਿਨੂੰ ਰੋਟੀ ਪਸੰਦ ਹੈ ਓਹਨੂੰ ਰੋਟੀ ਦੇ ਤੀ ਏ।
ਹੂੰ ਇਹ ਵੀ ਗੱਲ ਸਹੀ ਹੈ, ਤੇ ਦੁਪਹਿਰੇ ਫੇਰ ਰਾਜਮਾਂ ਚੌਲ ਹੀ ਖਾਓਗੇ।
ਨਹੀਂ ਹੁਣ ਮੀਂਹ ਦਾ ਮੌਸਮ ਹੈ ਤੇ ਅਸੀਂ ਨੂਡਲ ਬਣਾਵਾਂਗੇ।
ਅੱਛਾ ਚੌਮਿਨ, ਕਿੱਦਾਂ ਬਣਾਓਗੇ?
ਚੋਮਿਨ ਨੂੰ ਪਹਿਲੇ ਉਬਾਲਾਂਗੇ ਫੇਰ ਸਬਜ਼ੀਆਂ ਪਾਵਾਂਗੇ ਤੇ ਤੜਕਾ ਲਾਵਾਂਗੇ।
ਅੱਛਾ ਕਿਹੜੀ- ਕਿਹੜੀ ਸਬਜ਼ੀ ਪਾ ਕੇ ਬਣਾਉਗੇ।
ਅਸੀਂ- ਅਸੀਂ ਪਾਵਾਂਗੇ ਸ਼ਿਮਲਾ ਮਿਰਚਾਂ, ਪੱਤਾ ਗੋਭੀ, ਟਮਾਟਰ, ਪਿਆਜ, ਔਰ ਜਿਹੜੇ ਸੋਇਆ ਸੋਸ, ਚਿਲੀ ਸੋਸ, ਸਭ ਵਿਨੀਗਰ ਵਗੈਰਾ ਪਾ ਕੇ।
ਫੇਰ ਤੇ ਬਾਜਾਰ ਜੈਸਾ ਹੀ ਸਵਾਦ ਆਏਗਾ।
ਹਾਂ ਜੇ ਅਸੀਂ ਮਸਾਲੇ ਪਾਵਾਂਗੇ, ਵੈਸੇ ਹੀ ਸਵਾਦ ਆਏਗਾ।
ਹੂੰ ਤੁਹਾਡੇ ਘਰ ਸਾਰੇ ਖਾ ਲੈਂਦੇ ਹੋਵਾਂਗੇ ਸ਼ੌਕ ਨਾਲ।
ਹਾਂ ਬੱਚੇ ਖੁਸ਼ ਹੋ ਖਾਂਦੇ ਨੇ।
ਹੂੰ ਹੋਰ ਸੁਣਾਓ ਕੋਈ ਨਵੀਂ- ਤਾਜ਼ੀ ਖ਼ਬਰ?
ਕੁਛ ਨਵੀਂ ਨਹੀਂ ਹੈ ਬ ਬੈਠੇ ਹੋਏ ਆ ਘਰ ਦੇ ਅੰਦਰ।
ਇਹ ਮੌਸਮ ਚ ਤੇ ਮੀਂਹ ਵਾਲੇ ਪਕੌੜੇ ਖਾਣ ਤੇ ਬੜਾ ਮਨ ਕਰਦਾ, ਹਨਾ।
ਪਕੋੜੇ ਬਨਾਉਣ ਤੇ ਦਿਲ ਤੇ ਹੈ। ਪਰ ਗਰਮੀਂ ਚ ਖੜੇ ਹੋਣ ਦੀ ਇੱਛਾ ਨੀਂ ਹੋ ਰਹੀ ਰਸੋਈ ਚ।
ਹਾਂ ਉਹ ਤੇ ਹੈ ਹੀ ਐ। ਪਕੋੜੇ ਹੋਵਣ ਨਾਲ ਚਾਹ ਹੋਵੇ ਤੇ ਟੀ ਵੀ ਲਾ ਲੋ ਅੱਗੇ ਤੇ ਵੇਖੀ ਜਾਓ ਤੇ ਖਾਈ ਜਾਉ।
ਹੂੰ। ਸਾਡੀ ਇੰਨੀ ਕਿਸਮਤ ਤੇਜ ਕਿੱਥੇ ਟੀ ਵੀ ਦੇ ਅੱਗੇ ਬਾਅ ਕੇ ਪਕੌੜੇ ਖਾਵਾਂਗੇ ਰਸੋਈ ਚ। ਤਲਾਂਗੇ ਕੇ ਟੀ ਵੀ ਵੇਖਾਂਗੇ।
ਤੇ ਤਲ ਕੇ ਪਹਿਲੇ ਸਾਰੇ ਤਾਲ ਕੇ ਅੰਦਰ ਟੀਵੀ ਦੇ ਅੱਗੇ ਰੱਖ ਲੋੋ ਫੇਰ ਖਾ ਲੋ।
ਆ ਕੜਾਈ ਪਈ ਹੋਏ ਨਾ ਤਾਂ ਬੱਚਿਆਂ ਨੂੰ ਬਰਦਾਸ਼ਤ ਨਹੀਂ ਹੁੰਦੀ। ਪਹਿਲੇ ਸਾਂਨ ਦੇ ਦੋ। ਹੂੰ।
ਅੱਛਾ ਹੋਰ ਸੁਣਾਓ ਕੀ ਕਰਦੇ ਹੋ?
ਕੁਛ ਨੀ ਟੈਮ ਪਾਸ ਕਰਦੇ ਹੈ। ਹੂੰ ਕਰ ਲਿਆ, ਮੀਂਹ ਚ ਕੀ ਕੰਮ ਕਰੀਏ। ਝਾੜੂ ਪੋਚੇ ਤੇ ਸਵੇਰੇ ਹੀ ਹੋ ਗਏ ਸੀ। ਸਵੇਰੇ ਉੱਠ ਗਏ ਸੀ। ਪਿਹਲੇ ਕੰਮ ਕੀਤਾ ਫੇਰ ਰੋਟੀ ਪਾਣੀ ਤੇ ਲੱਗ- ਗੇ। ਹੁਣ ਚਾਹ ਪੀਤੀ ਏ ਹੁਣ ਥੋੜਾ
ਵੇਲੇ ਓ ਹੁਣ ਮਤਲਬ?
ਹਾਂ ਦਸ ਪੰਦਰਾਂ ਮਿੰਟ ਵਾਸਤੇ ਵੇਲੇ ਹਾਂ ਉਸ ਤੋਂ ਬਾਅਦ ਅਸੀਂ ਫਿਰ ਚੌਮਿਨ ਦੀ ਤਿਆਰੀ ਕਰਾਂਗੇ।
ਹਾਂ ਉਸ ਤੋਂ ਬਾਅਦ ਫੇਰ ਸ਼ਾਮ ਦੇ ਭਾਂਡੇ ਮਾਂਜੋ ਫੇਰ ਰਾਤ ਦੀ ਰੋਟੀ ਕੇ ਬਨਾ
ਹੋਰ ਸਾਡੀ ਲਾਈਫ ਤੇ ਬਸ ਏਹੀ ਐ ਖਾਣਾ- ਖਾਣਾ -ਖਾਣਾ।
ਤੇ ਓ ਸੰਡੇ ਦੀ ਵੀ ਛੁੱਟੀ ਨਈ ਮਿਲਦੀ।
ਕੰਮ ਆਲੀ ਲਾ ਲੋ ਕੰਮ ਵਾਲੀ ਲਾ ਤੇ ਲਈਏ ਪਰ ਜੋ ਕੰਮ ਅਸੀਂ ਕਰਲਾਂਗੇ ਕੰਮ ਵਾਲੀ ਨਈ ਕਰਦੀ।
ਨਾ ਨਾ ਕਓਗੇ ਤਾਂ ਕਰੇਗੀ।
ਨਈ ਕਰਦੀ ਆਂਦੀ ਏ, ਓਤੋਂ -ਓਤੋਂ ਝਾੜੂ ਲਾਂਦੀ ਏ ਸਾਇਡਾ ਤੋਂ ਕੂੜਾ ਵੀ ਨਈ ਕੱਢਦੀ। ਮੈਂ ਤੇ ਕੱਢ ਦਿੱਤਾ ਫੇਰ ਓਹਨੂੰ। ਹਾ ਜਾਦਾਂ ਮੇਂਗੇ ਨੀ ਸੀ ਛੇ ਸੌ ਰੁਪਇਆ ਦਿੰਦੇ ਸੀ।
ਓ ਘਾਰ ਦੇ ਹਿਸਾਬ ਨਾਲ ਲੈਂਦੀਆਂ ਜਨਾਨੀਆਂ।
ਹੂੰ--ਕਿਤੇ ਭਾਂਡੇ ਵਾਲੇ ਤਾ ਨੀ ਕੋਈ ਦੋ ਚਾਰ -ਚਾਰ ਬੰਦਿਆਂ ਦੇ ਕਿੰਨੇ ਕੁ ਭਾਂਡੇ ਆ।
ਹਾਂ ਫੇਰ ਵੀ ਤਿੰਨ ਟਾਈਮ ਤੇ ਹੁੰਦਾ ਹੀ ਹੋਵਾਂਗੇ।
ਓ ਅਸੀਂ ਆਪੇ ਮਾਂਜ ਲੈਂਨੇ ਆ।
ਅੱਛਾ, ਸਈ ਐ ਸਾਰੇ ਕੰਮ ਆਪੇ ਈ ਕਰ ਲੈਂਦੇ ਓ।
ਹੋਰ ਪੈਸੇ ਦੀ ਬੱਚਤ ਕਰਦੇ ਆ ਅਸੀਂ।
ਤੇ ਹੋਰ ਸਾਰੇ ਪੈਸੇ ਦੀ ਬਚਤ ਤੁਸੀਂ ਕਰੋਗੇ।
ਤੇ ਹੋਰ ਕੀ ਕਰੀਏ ਫੇਰ ਏ ਕਿਸੇ ਕੰਮ ਈ ਆਣਗੇ, ਹੋਰ ਕੰਮ ਵਾਲੀਆਂ ਨੂੰ ਵੀ ਪੈਸੇ ਦਵੋ ਕੰਮ ਵਦੀਆ ਨੀ ਕਰਦੀਆਂ ਤੇ ਕੀ ਫੈਦਾ ਫੇਰ।
ਹਾਂ ਕੰਮ ਵਾਲੀਆਂ ਦੇ ਪੈਸੇ ਬਚਾ ਕੇ ਆਪ ਆਪਣੇ ਵਾਸਤੇ ਸੂਟ- ਵੂਟ ਲੈ ਆਓ।
ਹਾਂ ਹੋਰ ਕੋਈ ਖਰਚੇ ਪੈ ਜਾਂਦੇ ਤੇ ਉੱਧਰ ਚਲੇ ਜਾਂਦੇ ਨੇ।
ਹਾਂ ਜਿਦਾ ਅਲੱਗ ਰੱਖੇਆ ਕਰੋ ਨਾ ਤੇ ਜਾ ਸਾਰੇ ਖਰਚੇ ਨਿਕਲ ਜਾਣ। ਫਿਰ ਉਸ ਤੋਂ ਬਾਅਦ ਆਪਣੇ ਕੱਪੜੇ ਲੈ ਲਓ।
ਖ਼ਰਚੇ ਈ ਨੀ ਪੂਰੇ ਹੁੰਦੇ ਤੇ ਕੱਪੜੇ ਕਿੱਥੋਂ ਲੈਣੇ ਆ।
ਅੱਛਾ
ਨਾ ਮੁਜੇ ਤੋ ਤੇ ਅਸੀਂ ਪੁੱਛ ਨਾ ਫੇਰ ਤੋ, ਅਸੀਂ ਕਿਧਰੇ ਜਾਂਦੇ ਨੀ ਲੈ ਕੇ ਕੀ ਕਰਨਾ
ਉਹੀ ਉਹ ਤੇ ਹੈ ਈ, ਜਾਂ ਤੇ ਕਿਧਰੇ ਜਾਏ ਜਾਂ ਕਿਸੇ ਦਾ ਵਿਆਹ ਹੋਵੇ ਫੇਰ ਤੇ ਤੇ ਸਮਝ ਵੀ ਆਂਦੀ ਏ।
ਹੂ ਕੋਈ ਨੀ ਹੁਣ ਕਿਸੇ ਦਾ ਵਿਆਹ ਆਏਗਾ ਤੇ ਕਰ ਲਾਂਗੇ ਸ਼ੋਪਿੰਗ।
ਅੱਛਾ, ਤਾਡੇ ਘਰ ਹੈ ਨੀ ਕਿਸੇ ਦਾ ਵਿਆਹ?
ਹੈ ਏ ਭਤੀਜੀ ਦਾ ਵਿਆਹ ਹੈ ਪਰ ਟੈਮ ਹੈਗਾ।
ਅੱਛਾ ਤੇ ਟੈਮ ਐ।
ਹੂ, ਦਿਨ ਦਾ ਜਾ ਰਾਤ ਦਾ, ਦੇਖੋ ਜੀ। ਟਰੈਂਡਿੰਗ ਚ ਜੋ ਹੋਏਗਾ ਦੇਖ ਲਾਂਗੇ।
ਹਾਂ ਏ ਤੇ ਹੈ ਈ ਆ ਫੇਰ। ਉਹ ਹੁਣ ਤਾਂ ਸੂਟ ਔਰ ਸਕਰਟਾਂ ਬਹੁਤ ਟਰੈਂਡਿੰਗ ਦੇ ਤੇ ਹੋਈ ਏ ਓ ਵੇਖ ਲਈਓ।
ਕੇੜੀਆਂ?
ਉਹ ਜੇ ਸ਼ੋਟ ਕੁੜਤੀ ਹੁੰਦੀ ਐ ਤੇ ਥਲੇ ਘੱਗਰੇ ਜੇਅ ਹੁੰਦੇ ਸਕਲਟਾਂ ਖੁੱਲੀਆਂ।
ਅੱਛਾ- ਅੱਛਾ ਉਹ ਸਹੀ ਲੱਗਣਗੇ?
ਹਾਂ ਬੋਤ ਸੋਹਣੇ ਲੱਗਦੇ ਨੇ ਪੂਰਾ ਇੰਸਟਾਗ੍ਰਾਮ ਖੋਲ ਕੇ ਦੇਖੋ ਓਦੇ ਨਾਲ ਈ ਭਰੇਆ ਤਾਂ।
ਅੱਛਾ ਫੇਰ ਉਦੀਆਂ ਸਵਾਈਯਾਂ, ਪਹਿਲੇ ਕੱਪੜਾ ਮਿਲੇਗਾ ਕਿ ਨਹੀ ਮਿਲੇਗਾ।
ਹੁਣ ਏਦਾਂ ਹੈਗੀ ਏ ਮਤਲਬ ਸਹੀ ਏ, ਸੋ ਸੋਹਣਾ ਬੰਨਣ ਵਾਸਤੇ ਥੋੜ੍ਹੀ ਮੇਹਨਤ ਤੇ ਕਰਨੀ ਪਏਗੀ।
ਤੇ ਸਾਨੂੰ ਤੇ ਸੁਆਣਾ ਪਏਗਾ ਨਾ।
ਹਾਂ ਤੇ ਤੁਸੀ ਵੀ ਆਪ ਨੀ
ਆਂਦਾ ਏ ਥੋੜਾ ਬੋਤਾ ਪਰ ਉਹ ਜਹੀ ਫਨਿਸ਼ਿੰਗ ਨੀ ਨਾ ਆਏਗੀ ਫੇਰ ਜੀ।
ਹਾਂ ਫੇਰ ਸੁਆ ਕੇ ਤੇ ਫੇਰ ਮਹਿੰਗਾ ਹੀ ਰਏਗਾ ਤੁਸੀਂ ਚਾਰ ਹਜ਼ਾਰ ਦਾ ਕੱਪੜਾ ਮੰਨ ਲਓ ਤੇ ਦੋ ਹਜ਼ਾਰ ਸਵਾਈ ਵੀ ਦੋਗੇ।
ਹਾਂ ਮਣ ਤੇ ਫਿਰ ਕੀ ਫੈਦਾ। ਏਨਾ ਮਹਂਗਾ ਅਸੀ ਥੋੜੀ ਲਲ ਲਾਂਗੇ। ਛੇ ਹਜ਼ਾਰ ਤੇ ਅਸੀਂ ਤੇ ਆਪਣੇ ਪੂਰੇ ਟੱਬਰ ਦੇ ਕਪੜੇ ਲ ਲੇਣੇ ਆਂ।
ਹਾਂ ਤੇ ਕੋਈ ਨੀ ਸਿੰਪਲ ਜਯਾ ਸੂਟ ਲੇ ਲੈਣਾ।
ਦੇਖਾਂਗੇ ਜੈਸਾ ਵਈ ਹੋਏਗਾ, ਆਪਣੇ ਬਜਟ ਚ ਕਰ ਲਾਂਗੇ।
ਹਾਂ ਵਣਾ ਅਨਾਰਕਲੀ ਫਰੋਕ ਯਾਂ ਸਿੰਪਲ ਸਾਦੇ ਸੂਟ ਲ ਲੈਣਾ ਪਜਾਮੇ ਆਲੇ।
ਹਮ ਦੇਖਾਂਗੇ ਤੁਸੀ ਤਵਾਡੇ ਵਧੀਆ ਨੀ ਮਿਲਦੇ ਉਥੇ?
ਸਾਡੇ ਇੱਥੇ ਮਿਲ ਜਾਂਦੇ ਸਾਡੇ ਇੱਥੇ ਤੇ ਇੱਕ ਬਜ਼ਾਰ ਲੱਗਦਾ ਐ ਨਾ ਉਥੋਂ ਛਾਟਣੇ ਪੈਂਦੇ, ਕਦੀ ਵ ਵਿੱਦਾ ਦੇ ਕਾਰ ਪਾਣ ਵਾਲੇ ਈ ਕੱਪੜੇ ਮਿਲਦੇ
ਕੱਲ ਦੇਗਾਂ
ਕਦੀ ਐਸਾ ਕਾਮ ਟੈਮ ਹੁੰਦਾ ਏ ਕਿ ਬਹੁਤ ਵਧੀਆ ਵੀ ਮਿਲ ਜਾਂਦੇ ਪਾਰਟੀ ਵੀਅਰ ਟਾਈਪ।
ਅੱਛਾ -ਅੱਛਾ।
ਹਮ।
ਹਾਂ ਦੇਖਾਂਗੇ, ਅਸੀ ਵੀ ਏਥੇ ਅਸੀ ਕਦੇ ਗਏ ਨੀ ਨਾ ਕਦੀ ਕਿੱਧਰੇ ਜਾਨਾ ਵੀ ਏ ਸੁਣਿਆ ਮੁਰਾਦਾਬਾਦ। ਕੱਪੜਾ ਬਹੁਤ ਵਧੀਆ ਮਿਲਦਾ
ਹਾਂ। ਉਥੇ ਵੀ ਮਿਲਦੈ ਵਧੀਆ, ਉਥੋਂ ਵੇਖ ਲੇਨਾ।
ਹੂ ਜਾਣਾ ਵੀ ਹੈ ਨਾ ਦੇਖਾਂਗੇ, ਜੇ ਟਾਈਮ ਮਿਲੇਗਾ ਤੇ ਜਾਵਾਂਗੇ।
ਹਾਂ ਮਿਲਲੇ ਤੇ ਚਲੇ ਜਾਣਾ ਟੈਮ ਨਾ ਮਿਲਲੇ ਤੇ ਕੋਈ ਗੱਲ ਹੀ ਨਈ। ਅਬ ੲਦਾਂ ਵੀ ਹਲੇ ਤਾ ਵਿਆਹ ਬਹੁਤ ਦੂਰ ਏ, ਜਬ ਆਏਗਾ ਤਾਂ ਤਦ ਦੀ ਤਦ ਸੋਚਾਗੇ।
ਦੇਖਾਂਗੇ ਜੈਸਾ ਮੋਲ ਆਏਗਾ ਤੈਸਾ ਕਰ ਲਾ ਗੇ ਹੋਰ
ਪੈਸੇ ਵੀ ਉਹ ਖਰਚਾ ਸਾਡਾ ਆ ਜਾਂਦੈ।
ਹੋਰ। ਪਹਲੇ ਛੁੱਟੀਆਂ ਕਰੋ। ਫਿਰ ਵਯਾਂਵਾ ਤੇ ਜਾਓ। ਫਿਰ ਸ਼ੋਪਿੰਗ ਕਰੋ। ਕੱਪੜ ਲਵੋ ਏਹ ਨੀ ਲੇਨਾ ਏ ਪਾਣੈ। ਏ ਨੀ ਕਰਨਾ ਉਹ ਕਰਨਾ ਏ, ਬਸ। ਹਾਂ। ਬਸ ਖਰਚੇ ਪੇ ਖਰਚਾ -ਖਰਚੇ ਪੇ ਖਰਚਾ ਹੈ ਬਸ ਫਿਰ ਕਿਰਾਏ ਦਾ ਪ ਲੇ ਕਪੜੇ ਲ ਹਾਂ ਸਹੀ ਗੱਲ ਹੈ। ਐਸਾ ਵਯਾ ਨ ਜਾਏ, ਕੁਛ ਦੇਣਾ ਨੀ ਪਵੇ। ਏਸਾ ਹੋਵੇ ਕਿਤਰੇ ਕੁਛ ਦਵਾ ਨਾ ਦੇਣਾ ਨਾ ਪਵੇ।
ਐਸੇ ਵਆਹ ਤੇ ਹੁੰਦੇ ਈ ਨੀ ਕਦੀ, ਹੋਣ ਲੱਗ ਜਾਨ ਤੇ ਸਭ ਤੋਂ ਵਧੀਆ।
ਹੂ ਨਾ ਅਸੀਂ ਲੈਨੇ ਆ ਨਾ ਤੁਸੀਂ ਸਾਨੂੰ ਦਿਉ ਨਾ ਅਸੀਂ ਤੁਆਨੂੰ ਦਿੰਨੇ ਆ।
ਹੈਗਾ ਓਨਾਂ ਕੋਲ ਵਾਪਸ ਵੀ ਤੇ ਲੈਣਾ।
ਹਾਂ ਅੱਜ ਕੀ ਕਰਕੇ ਸਨੂੰ ਨਾ ਦ ਰਹੇ ਆਈ ਸੀ ਕੁਛ ਦੇ ਕੇ ਨੀ ਗਈ। ਹੂੰ।
ਤੈ ਕਰਦੇ ਏ ਨੇ
ਅੱਜ-ਕੱਲ ਤਾਂ ਪੈਲੇ ਲਿਫਾਫਾ ਦੇਦੇ ਨੇ ਲਿਫਾਫੇ ਚ ਕੀ ਆਯਾ।
ਹੁਣ ਤਾਂ ਮਨਾ ਵੀ ਨੀ ਕਰਦੇ ਏਕ ਵਾਰ ਕੋ ਵਲੋਂ ਤੇ ਏਕ ਵਾਰ ਚ ਹੀ ਲਲ ਲੈਂਦੇ ਆ।
ਹਾਂ।
ਪੈਲੇ ਤੇ ਥੋੜੀ ਫੋਰਮੈਲਟੀ ਕਰਦੇ ਹੁੰਦੇ ਸੀ ਕੋਈ ਬਾਤ ਨੀ-ਕੋਈ ਬਾਤ ਨਈ ਹੁਣ ਤੇ ਪੈਲੀ ਵਾਜ ਚ ਈ ਫੜ ਕੇ ਚੱਲੋ।
ਹਾਂ ਹੁਣ ਤਾਂ ਕੈਂਦੇ ਆ ਸ਼ੁਕਰ ਏ ਕੋਈ ਦੇ ਕੇ ਗਯਾ।
ਓਈ ਓ ਤੇ, ਹੁਨ ਸਬ ਬੋਲੋ ਲਲ ਲੈਂਦੇ ਆ ਹਾਂ
ਹਾਂ ਹੁਣ ਤੇ ਸੌਖਾ ਲੈ ਲੈਂਦੇ ਨੇ ਹੁਣ ਤੇ ਕੈਂਨੇ ਨੇ ਪੈਣ ਜੀ ਜਿੰਨੇ ਵੀ ਦੇ ਦੇਣ ਓਨੇ ਵਧੀਆ।
ਤੇ ਓ ਜਿੰਨੇ ਜਾਦਾ ਦੇ ਦਿਓ ਓਨੇ ਵਧੀਆ।
ਜਾਦਾ ਤੋ ਕੋਈ ਵੀ ਨੀ ਦਿੰਦਾ ਬੋਤ ਸ ਬਤ ਸੌ ਰੁਪਇਆ ਨਿਕਲ ਆਏਗਾ ਦੋ ਸੌ ਨਿਕਲ ਆਏਗਾ ਮਾ
ਨਾ-ਨਾ ਕੋਈ ਪੰਜ ਸੌ ਪਾਂਦੇ ਕਾੱਰ ਜ ਤੇ ਗਿਆਰਾਂ ਸੌ ਵੀ ਪਾ ਦਿੰਦੇ।
ਓ ਤੇ ਕਾੱਰ ਦੇ ਈ ਦੇਣਗੇ ਬਾਰ ਦੇ ਕੋਈ ਸੌ ਵਾਲਾ ਵੇ ਕੋਈ ਦੋ ਸੌ ਵਾਲਾ ਵੇ।
ਹਾਂ ਐ ਤੇ ਹੈ ਈ ਚਲੋ ਪੈਣ ਜੀ ਫੇਰ ਮੈਂ ਕਰਦੀ ਆ ਤੁਆਨੂੰ ਕਾਲ ਠੀਕ ਐ।
ਠੀਕ ਐ-ਠੀਕ ਐ ਜੀ ਸਾਸ ਸ੍ਰੀ ਕਾਲ ਸਾਸ
ਅੱ